ਹੈਲੋ।
ਹੈਲੋ ਹਾਂਜੀ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
ਹਾਂਜੀ-ਹਾਂਜੀ ਆ ਗਏ ਆਵਾਜ-
ਅੱਛਾ ਹੋਰ ਸੁਣਾਓ ਸਬ ਕੁਝ ਠੀਕ ਠਾਕ ਆ।
ਹਾਂਜੀ-ਹਾਂਜੀ ਠੀਕ ਠਾਕ ਤੁਸੀ ਦੱਸੋ ਜੀ?
ਹਾਂਜੀ ਵਧੀਆ। ਹੋਰ ਫਰੀ ਹੋ ਗਏ। ਹੂੰ। ਹੋ ਕਰਰੇ ਸਭ ਮੈ ਕਿਹਾ ਠੀਕ ਠਾਕ ਕਰਰੇ?
ਹਾਂਜੀ-ਹਾਂਜੀ-ਹਾਂਜੀ ਸਭ ਠੀਕ ਠਾਕ ਤੁਸੀ ਦੱਸੋ।
ਬਸ ਜੀ ਠੀਕ ਹੈ। ਜੀ-
ਹੂੰ ਹੋਰ ਕਿਵੇ ਦਾ ਰੇਹਾ ਕ ਬਣਾ ਲਿਆ, ਪਰੌਂਠੇ ਖਾਧਦੇ ਬਸ ਹੁਣ
ਅੱਛਾ ਚਲੋ ਵਧੀਆ। ਮੈਨੂੰ ਤਾਂ ਪਰੌਠੇ ਬੋਤ ਘੱਟ ਪਸੰਦ ਆ।
ਅੱਛਾ ਜੀ।
ਤੇ ਹੈ ਹੈਵੀ ਜੀ ਕਦੇ ਬਸ ਇੱਕ ਟਾਈਮ ਥੋੜਾ ਖਾ ਲਈ ਦੇ ਪਰ ਡੇਲੀ ਖਾਲੀ ਦੇ ਐ, ਬੱਚੇ ਖਾ ਲੈਂਦੇ, ਹਸਬੈਂਡ ਖਾ ਲੈਂਦੇ ਆ ਹੈਵੀ ਤਾਂ ਬਹੁਤ ਘੱਟ ਖਾ ਵਧੀਆ ਲਗ
ਕਦੀ ਕਦੀ, ਕਦੀ ਕਦਾਰ।
ਕਦੀ-ਕਦੀ, ਕਦੀ-ਕਦੀ ਹੈਵੀ ਹੋ ਜਾਂਦੇ ਆ। ਬਨੇ ਚਾਹੀਦੇ ਕਈਆਂ ਨੂੰ ਤਾਂ ਬੋਤ ਪੰਸ ਸੈਨ ਦਿਨ ਦੇ ਡੇਲੀ ਪਰੌਂਠੇ ਮਿਲ ਜਾਣ ਤਿੰਨ ਟੈਮ ਮਿਲ ਜਾਨ- ਬੋਤ ਵਦੀਆ ਲਗਦੇ ਹਾਂਜੀ ਹੋਰ- ਹਾਂਜੀ। ਤੁਆਨੂੰ ਕੀ ਵਦੀਆ ਲੱਗਦਾ ਖਾਣੇ ਚ?
ਮੈਨੂੰ ਕੜੀ ਚਾਵਲ
ਕੜੀ ਚਵਲ ਅੱਛਾ ਵਦੀਆ ਵਾ ਹਾਂਜੀ ਵਦੀਆ ਕਈਆਂ ਨੂੰ ਰਾਜਮਾਂ ਚਾਵਲ ਮੈਨੂੰ ਰਾਜਮਾਂ ਚਾਵਲ ਵਦੀਆ ਲੱਗ
ਛਾ ਹਾਂ ਰਾਜਮ ਚਾਵਲ ਠੀਕ ਨੇ, ਕੜੀ ਚਾਵਲ ਵੀ ਠੀਕ ਨੇ-
ਹਾਂਜੀ-ਹਾਂਜੀ ਕੜੀ ਕੜੀ ਪਤਾ ਕਈ ਅੱਧੇ ਘਰ ਦੇ ਖਾਂਦੇ ਕਈ ਨਈ ਖਾਂਦੇ ਤੇ ਰਾਜਮਾ ਤੁਸੀ ਖਾ ਲੈਂਦੇ ਆ ਬੱਚੇ ਵੀ ਖਾ ਲੈਂਦੇ ਆ। ਹਾਂਜੀ ਖੱਟਾ ਵੀ ਹੁੰਦਾ ਨਾ ਕਈ ਵਾਰ ਸੂਟ ਨੀ ਕਰਦਾ ਖੱਟਾ ਕਈਆਂ ਨੂੰ-
ਹਾਂ-ਹਾਂ ਸਈ ਗੱਲ ਐ।
ਹਾਂਜੀ। ਗਲਾ ਵਗੈਰਾ ਜਲਦੀ ਇਸ਼ੂ ਹੋ ਜਾਂਦਾ ਵਾ ਹਾਂਜੀ- ਮੌਸਮ ਦੇ ਹਿਸਾਬ ਦੇ ਹਾਂਜੀ। ਹੋਰ ਹੂੰ। ਹੋਰ ਦੱਸੋ? ਕੰਮ ਠੀਕ ਚੱਲੀ ਜਾ ਰਿਆ।
ਹੋਰ ਦੱਸੋ ਜੀ?
ਬਸ ਜੀ।
ਕਿੰਨੀ ਪੜ੍ਹਾਈ ਕੀਤੀ ਹੋਈ ਐ?
ਮੈ ਪਲੱਸ ਟੂ ਕੀਤੀ ਐ।
ਅਛਾ, ਪਲੱਸ ਟੂ ਕੀਤੀ ਹੋਈ ਐ, ਟੈਮ ਹੋ ਗਿਆ ਕਾਫੀ ਯਾ ਹੁਨੇ ਕੀਤੀ ਏ।
ਹਾਂਜੀ।
ਮੈ ਕਿਆ ਕਾਫੀ ਟੈਮ ਹੋਗੇਆ ਯਾ ਹੁਨੀ ਕੀਤੀ ਐ।
ਨਈ-ਨਈ ਟਾਈਮ ਹੋ ਗਿਆ ਬਿਫੋਰ ਮੈਰਿਜ ਈ ਕੀਤੀ ਆ। ਪੈਲਾਂ ਬਾਦ ਮੈਰਿਜ ਤੋਂ ਬਾਦ ਕਿ ਤੇ ਹੂੰ, ਕਈ ਵਾਰ ਹੋ ਸਕਦਾ ਪੜ੍ਹ ਸਕਦੇ ਕਿਨੇ ਤਾਂ ਨਈ ਮੁਸ਼ਕਿਲ ਆ ਫੈਮਲੀ ਚ ਜੁਆਇੰਟ ਫੈਮਿਲੀ ਚ ਤਾਂ ਬੋਤ ਓਖਾ ਹੋ ਜਾਂਦਾ ਵਾ।
ਹਾਂ ਸਈ ਗੱਲ ਐ।
ਪੈਲਾਂ ਜੋ ਕਰ ਲਏ ਪੜ੍ਹਾਈ ਹੋ ਗਏ ਕਈ ਵਾਰ ਹੋ ਕਰ ਵੀ ਲੈਂਦੇ ਕਈ ਪੜ੍ਹਾਈ ਤੋਂ ਮੈਰਿਜ ਤੋਂ ਬਾਦ। ਤਾਂ ਬੋਤ ਮੁਸ਼ਕਿਲ ਹੁੰਦਾ ਵਾ ਜਿੰਮੇਵਾਰੀਆਂ ਵੱਧ ਜਾਂਦੀਆਂ ਫੇਰ ਹੋਰ ਅਪਣੀ ਮਰਜ਼ੀ ਨਾਲ ਬੰਦਾ ਬੰਦਿਸ਼ ਜੀ ਹੋ ਜਾਂਦੀ ਥੋੜੀ ਸਾਰੇ ਨੀ ਹੁੰਦੇ ਕਈ ਜਗ੍ਹਾ ਹੁੰਦੇ ਐ ਕਈ ਤਾਂ।
ਕਈ ਜਗ੍ਹਾ ਹੁੰਦੀ ਐ ਸਈ ਜੀ ਸਈ ਹਰ ਜਗ੍ਹਾ ਨੀ ਹੁੰਦੀ।
ਹਰ ਜਗ੍ਹਾ ਹਰ ਕਿਸੇ ਦਾ ਅਪਣਾਂ ਨੇਚਰ ਆ ਹਾਂਜੀ। ਹਾਂਜੀ-ਹਾਂਜੀ। ਹਾਂਜੀ ਹੋ ਤੁਸੀਂ ਕਿ ਕਿੰਨੀ ਸਟੱਡੀ ਕੀਤੀ ਐ?
ਪੱਲਸ ਟੁ ਕੀਤੀ ਹੋਈ ਏ।
ਅੱਛਾ ਈ।
ਹਾਂਜੀ।
ਹੋਰ
ਹੋਰ, ਹੋਰ, ਹੋਰ ਕੀ ਹੋਬੀਸ ਤੁਆਡੇ? ਹੋਬੀਸ ਫੈਸਟੀਵਲ ਮੈਨੂੰ ਹੋਲੀ ਬੋ ਪਸੰਦ ਆ। ਕਲਰ ਨਾਲ ਖੇਡਨਾ ਹੋਲੀ।
ਸਭ ਤੋਂ ਗੰਦਾ ਤਿਉਹਾਰ ਐ ਹੋਲੀ।
ਤੇ ਮੈਂ ਹੁਣ ਤਾਂ ਨੀ ਖੇਡੀ ਤੇ ਪਹਿਲਾਂ ਬਣਵਈ ਜਾ ਤੇ ਹੋਲੀ ਪਤਾ ਕੀ ਬਸ ਇਹ ਨੀ ਵੀ ਪਾਣੀ ਵਾ ਨਾ ਜਾਗ ਬਾਹਣਾ ਪਿਚਕਾਰ ਬ ਸੁੱਕ ਕਲਰ ਵਧੀਆ ਲੱਗਦਾ ਵਾ ਤੇ ਦੀਵਾਲੀ ਦੀਵਾਲੀ ਜੀ ਵੈਸ ਪੋਲਿਊਸ਼ਨ ਹੁੰਦਾ ਵਾ ਬਸਤਾ ਕੁਛ ਹੋਰ ਸ਼ ਹੋਰ ਨੀ ਬਸ ਦਾ ਲਾਈਟ ਓ ਦੇਖਣਾ।
ਹਾਂ।
ਹਾਂਜੀ-ਹਾਂਜੀ-ਹਾਂਜੀ ਕੋਈ ਨਾ ਹਾਂਜੀ। ਤੁਹਾਨੂੰ ਕਿਹੜਾ ਪਸੰਦ ਐ? ਹੋਲੀ ਹਾਂ ਕਈ-ਕਈ ਕਈ ਨਈ ਪਸੰਦ ਕਰਦੇ। ਆਪਣੀ-ਆਪਣੀ ਚੋਇਸ ਐ, ਹੁਣ ਤਾਂ ਵੈਸੇ ਨੀ ਖੇਡਿਆ ਹੁਣ ਤਾਂ ਹੈ ਨੀ ਮੋਲ ਉੱਦਾਂ ਦਾ ਪਹਿਲਾਂ ਵਧੀਆ ਖੇਡਦੇ ਸੀ ਲੋਕੀ ਪੈਲਾਂ ਬਾਰੇ ਹੁਣ ਨ ਪੈਲਾਂ ਤਾਂ ਮੇਰੇ ਜਦ ਮੈਂ ਮੈਂਰੇ ਮੈਰਿਜ ਤੋਂ ਪੈਲਾਂ ਅਸੀਂ ਸਹੇਲੀਆਂ ਗਲੀ ਚ ਰਹਿੰਦੀ ਸੀ ਸਾਰੇ ਘਰ-ਘਰ ਜਾ ਕੇ ਅਸੀਂ ਧੱਕੇ ਨਾਲ ਜਾ ਕੇ ਗੇਟਨਾਂ ਖੋਲ ਕੇ ਲਗਾ ਦੇ ਕੇ ਆਉਂਦੇ ਸੀ ਕਲਰ ਹੁਣ ਤਾਂ ਕੋਈ ਮਾਇੰਡ ਈ ਅਗਰ ਘਰ ਚ ਵੀ ਰਹਿ ਸਕਦੇ ਚਜ ਨਾਲ ਬਾਹਰ ਨਿਕਲਣਾ ਔਖਾ ਹੋ ਜਾਂਦਾ ਵਾ। ਹੋਰ ਜਿਆਦਾ ਈ
ਹਾਂਜੀ।
ਹਾਂਜੀ ਕੋਈ ਨਾ ਦੇਖੋ ਪਹਿਲਾਂ ਵਰਗਾ ਮਾਹੌਲ ਨੀ ਹੈਗਾ।
ਹੂੰ।
ਲੜਾਈਆਂ ਝਗੜੇ ਹੁੰਦੇ ਆ ਐਦਾ ਈ ਬਸ। ਪਤਾ ਅੱਜ-ਕੱਲ ਮੁੰਡੇ ਮੁੰਡੀਰ ਮੋਟਰਸੈਕਲ ਲੈ ਲੈਣ ਘੁੰਮਦੇ ਨੇ ਗਲੀਆਂ 'ਚ ਬਸ ਡਰ ਈ ਲੱਗਦਾ ਹੁੰਦਾ ਫਿਰ ਤਾਂ, ਹਾਂ ਹ ਕੋਈ ਨਾ ਕੋਈ ਦਿਨ ਹੁੰਦਾ ਈ ਆ ਕੋਈ ਨਾ ਕੋਈ ਲੜਾਈਆਂ ਬੋਤ ਹੁੰਦੀਆਂ, ਹਾਂ।
ਹਾਂ।
ਹੋਰ ਦੱਸੋ ਜ? ਸਾਨੂੰ ਤੇ ਦੀਵਾਲੀ ਪਸੰਦ ਆ ਦੀਵਾਲੀ ਸਹੀ ਐ ਤਿਉਹਾਰ ਦੀਵਾਲੀ, ਹਾਂ ਦੀਵਾਲੀ। ਬੋਤ ਵਧੀਆ ਤੇਓਹਾਰ ਐ।
ਹਾਂਜੀ-ਹਾਂਜੀ। ਬੱਚੇ ਸੌ ਕੇ ਉੱਠ ਗਏ ਆ ਬੇਟੀ ਛੋਟੀ ਉੱਠ ਗਈ ਆ ਬਸ। ਹਾਂ-ਹਾਂ ਬਾਸ। ਹੋਰ ਕਿੱਦਾਂ ਮੌਸਮ ਕਿੱਦਾਂ ਐਧਰ?
ਨਾ ਬੜੀ ਜਿਆਦਾ ਹੋ ਪਈ ਏ ਹਾਂ।
ਹੂੰ ਗਰਮੀ ਜਾ ਈ ਨੀ ਰਈ। ਗਰਮੀ ਜ਼ਿਆਦਾਤਰ ਰਹਿੰਦੀ ਠੰਡ-ਠੰਡ ਵੀ ਵੈਸੇ ਰਹਿੰਦੀ ਠੰਡ ਵੀ ਦੋ ਚਾਰ ਮਹੀਨੇ ਦਾ ਗਰਮੀ ਤੇ ਜ਼ਿਆਦਾ ਹੁੰਦਾ ਟਾਈਮ। ਏ ਔਖੀ ਲੱਗਦੀ ਸਗੋ ਜ਼ਿਆਦਾ।
ਸਹੀ ਗੱਲ ਆ।
ਠੰਡ ਚ ਬੰਦਾ ਹੀਟਰ ਲਗਾ ਲਏ ਅੰਦਰ ਬੈਠ ਜੇ ਗਰਮੀ ਜਦ ਜਾਣਾ ਪੈਣਾ ਔਖਾ ਲੱਗਦਾ ਵਾ।
ਹੂੰ ਸਹੀ ਗੱਲ ਆ।
ੜੇ ਵੀ ਪਾਉਣੇ ਬੜੇ ਔਖੇ ਲਗਦੇ ਵੀ ਹੈਵੀ ਵਗ਼ੈਰਾ। ਤੇ ਫੰਕਸ਼ਨ ਆਜੇ ਤਾਂ ਬਾਹਲਾ ਈ ਔਖਾ ਲੱਗਦਾ ਵਾ। ਹੁਨ ਸਾਡੇ ਦੋ ਚਾਰ ਦਿਨ ਪੈਲਾਂ ਫੰਕਸ਼ਨ ਸੀਗਾ। ਐਨਾ ਔਖਾ ਲੱਗਿਆ ਮੈਂ ਕੋਈ ਗਰਮੀ ਚ ਜਾਣ ਨੂੰ। ਬੱਚਿਆਂ ਨਾਲ ਬੋਤ ਔਖਾ ਲੱਗਦਾ ਮੈਂ ਕਿਆ ਥੋੜਾ ਮੌਸਮ ਠੰਡਾ ਹੋ ਜੇ ਪਰ ਥੈਂਕ ਗੋਡ ਉਧਰ ਮੌਸ ਮ ਠੰਡਾ ਹੋ ਗੇਆ ਤਾਂ ਥੋੜਾ ਅਟੈਂਡ ਕਰ ਲਿਆ। ਹਾਂਜੀ-ਹਾਂਜੀ ਬੱਦਲ ਦੇ ਹੋਗੇ ਸੀ ਬਸ। ਬੜਾ ਬਾਰਸ਼ੀ ਦਾ ਇਦਰ ਬਾਰਿਸ਼ ਨੀ ਆਈ ਮੈਂ ਕਿਆ ਬਾਰਿਸ਼ ਆਈ ਤੇ ਨਾ ਫੰਕਸ਼ ਨ ਖ਼ਰਾਬ ਹੋ ਜਾਨਾ ਸੀ।
ਹਾਂ ਬਾਰਿਸ਼ ਨਾਲ ਫੰਕਸ਼ਨ ਖ਼ਰਾਬ ਹੋ ਜਾਂਦਾ ਸਈ ਗੱਲ ਐ। ਸਾਡੇ ਇੱਥੇ ਤਾਂ ਬੋਤ ਗਰਮੀ ਐ ਤਿੰਨ-ਚਾਰ ਦਿਨ ਤੋਂ ਬੋਤ ਜੈਦਾ ਗਰਮੀ ਬੋਤ ਭਾਰੀ ਗਰਮੀ ਹੋਈ ਪਈ ਤਿੰਨ ਦਿਨ ਤੋਂ ਨਾ।
ਅੱਛਾ ਈ।
ਹਾਂ ਆੱਜ ਵੀ ਬੜੀ ਤੇਜ ਤੂਬ ਨਿਕਲੀ ਐ।
ਹਾਂਜੀ ਸਈ ਗੱਲ ਐ। ਐਤਕੀ ਬਾਰਿਸ਼ ਲੇਟ ਹੋ ਗਈ ਅੱਗੇ ਤਾਂ ਐਨਾਂ ਦਿਨਾਂ ਚ ਸ਼ੁਰੂ ਹੋ ਜਾਂਦੀ ਆ। ਬਾਰ ਈ ਹੋਈ ਜਾ ਰੀ ਕਈ ਜਗਾ ਹਾਂਜੀ।
ਹਾਂ।
ਹੂੰ।
ਹੈਲੋ ਹੋਰ ਦੱਸੋ ਜੀ।
ਸਾਸੀ
ਹੋਰ ਬਨਾ ਲੈਂਦੇ ਖਾਨਾ ਵਗੈਰਾ? ਕੁਕਿੰਗ ਕਰ ਲੈਂਦੇ?
ਹੈਲੋ! ਬਿਲਕੁਲ ਅੱਛਾ ਜੀ। ਥੋੜੀ ਬੋਤੀ ਤਾਂ ਕਰਨੀ ਚਾਈਦੀ ਆ। ਸਿੱਖ ਲੈਨੀ ਚਾਈਦੀ ਆ। ਹੈਲੋ। ਹੈਲੋ।